ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ।
ਵਧੀਆ ਜੀ, ਤੁਸੀਂ ਸੁਣਾਓ।
ਵਧੀਆ, ਤੁਹਾਡਾ ਪਰਿਵਾਰ ਸਾਰੇ ਵਧੀਆ।
ਸਭ ਵਧੀਆ ਜੀ, ਤੁਸੀਂ ਸੁਣਾਓ, ਘਰ ਪਰਿਵਾਰ।
ਸਭ ਵਧੀਆ ਹੈ ਜੀ, ਸਾਡੇ।
ਹੋਰ ਤੁਹਾਡਾ ਫਾਸਟ ਫੂਡ ਵਗੈਰਾ ਇੰਟਰਨੈਟ ਨੂੰ ਲੈ ਕੇ, ਕੀ ਵਿਚਾਰ ਹੈ ਜੀ।
ਹ ਅਸੀਂ ਤਾਂ ਜਿਵੇਂ ਮਤਲਬ ਫਾਸਟ ਫੂਡ ਤਾਂ ਮੈਂ ਜਮਾਂ ਹੀ ਨਹੀਂ ਖਾਂਦੀ, ਮੈਂ ਘਰ ਦਾ ਹੀ ਖਾਣਾ ਬਣਿਆ ਖਾਣਾ ਖਾਂਦੀ ਹਾਂ।
ਅੱਛਾ।
ਹਾਂਜੀ। ਅਸੀਂ ਜਿਵੇਂ ਮਤਲਬ ਅ ਖੇਤੀ ਜਿਵੇਂ ਅਸੀਂ ਕਿੱਲਾ, ਠੇਕੇ ਲਿੱਤਾ ਹੋਇਆ ਸਬਜ਼ੀ ਲਈ। ਇਕ
ਹਾਂਜੀ ਹਾਂਜੀ।
ਅਸੀਂ ਉਹਦੇ ਚ ਸਬਜ਼ੀਆਂ ਲਗਾਉਂਦੇ ਹਾਂ, ਤੇ ਜਿਵੇਂ ਉਹ ਸਾਡੇ ਘਰੇ ਤਿਆਰ ਕੀਤੀਆਂ ਹੁੰਦੀਆਂ ਨੇ, ਖਾਦ ਵਗੈਰਾ ਦੀਆਂ। ਤੇ ਅਸੀਂ ਉਹੀ ਬਣਾ ਕੇ ਖਾਂਦੇ ਹਾਂ।
ਅੱਛਾ।
ਹਾਂਜੀ, ਸਾਡੇ ਘਰੋਂ ਜਿਵੇਂ ਕੋਈ ਵੀ, ਬਾਹਰੋਂ ਖਾਣਾ ਨੀ ਖਾਂਦਾ।
ਅੱਛਾ ਬਾਹਰੋਂ ਕੁਛ ਨੀ ਖਾਂਦੇ, ਵਧੀਆ ਫਿਰ ਤੇ।
ਨਹੀਂ ਜੀ। ਜਿਵੇਂ ਕਈ ਕੁੜੀਆਂ ਨੂੰ ਹੁੰਦਾ, ਵੀ ਉਹ ਬਾਹਰ। ਉਹਨਾਂ ਨੂੰ ਸ਼ੌਂਕ ਹੁੰਦਾ ਹੈ, ਵੀ ਜਿਵੇਂ ਕਈ ਕਹਿੰਦੇ ਵੇਂ ਗੋਲ ਗੱਪੇ। ਸਾਰਿਆਂ ਦੇ ਫੇਵਰੇਟ ਹੁੰਦੇ ਨੇ, ਤੇ ਮੇਰੇ। ਤਾਂ ਉਹ ਜਮਾ ਹੀ ਵਧੀਆ ਨੀ ਹੈ, ਤੇ ਮੈਂ ਤਾਂ ਬਸ ਘਰ ਦਾ ਹੀ ਖਾਣਾ ਖਾਂਦੀ ਹਾਂ।
ਅੱਛਾ ਨਹੀ। ਕਈ ਕਈ ਕੁੜੀਆਂ ਹੁੰਦੀਆਂ, ਚਾਰ ਚਾਰ ਤਿੰਨ ਤਿੰਨ ਪਲੇਟ ਮੋਮੋਸ ਖਾ ਜਾਂਦੀਆਂ ਹੈ।
ਨਹੀਂ ਜੀ, ਮੈਂ ਤਾਂ ਲਿਖਾ ਕੇ ਵੀ ਨਹੀਂ ਵੇਖੇ, ਮੈਂ ਵੇਖ ਖੇ ਵੀ ਨਹੀ, ਮੋਮੋਜ਼ ਦਾ ਟੇਸਟ ਕਿਵੇਂ ਦਾ ਹੁੰਦਾ ਹੈ।
ਹਾਂਜੀ
ਮੈਂ ਕਦੇ ਖਾ ਕੇ ਨਹੀਂ ਵੇਖਿਆ, ਤੇ ਮੈਨੂੰ ਪਸੰਦ ਵੀ ਨਹੀਂ ਬਾਹਰ ਦਾ ਕੋਈ ਵੀ ਖਾਣਾ, ਕਿੰਨੇ ਮੱਖੀ ਮਖੀਆਂ ਵਗੈਰਾ, ਉਹਨਾਂ ਦੇ ਹੱਥ ਹੁੱਤ ਕਿੰਨੇ ਗੰਦੇ ਹੁੰਦੇ ਆ।
ਹਾਂਜੀ ਹਾਂਜੀ, ਬਿਲਕੁਲ ਨੀ ਵਧੀਆ ਦੁਕਾਨ ਤੋ ਖਾਓ ਤਾਂ ਮਜ਼ਾ ਵੀ ਆਉਂਦਾ, ਪਰ ਰੋਜ਼ ਰੋਜ਼ ਨਹੀਂ ਖਾਣਾ ਚਾਹੀਦਾ, ਕਦੇ ਕਦੇ ਖਾਣਾ ਚਾਹੀਦਾ, ਬਸ ਜ਼ਿਆਦਾ ਨਹੀਂ।
ਹਾਂ ਇਹ ਤਾਂ ਹੈ, ਵੈਸੇ ਤਾਂ ਅਸੀਂ ਵਿਆਹ ਸ਼ਾਦੀਆਂ ਚ ਜਾਂਦੇ ਹਾਂ ਉੱਥੇ ਤਾਂ ਖਾਂਦੇ ਹੀ ਹਾਂ, ਪਰ ਇਹ ਗੱਲ ਨਹੀਂ ਵੈਸੇ ਤੇ ਸਾਡੇ ਘਰੋਂ ਕੋਈ ਨੀ ਖਾਂਦਾ, ਜਿਵੇਂ ਕਈ ਹੁੰਦੇ ਆ, ਰੋਜ਼ ਰੋਜ਼ ਹੀ ਲੈ ਕੇ ਆ ਜਾਂਦੇ ੲੈ।
ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ, ਸਹੀ ਗੱਲ ਏ ਜੀ।
ਓਦਾਂ ਦੀ ਕੋਈ ਗੱਲ ਨਹੀਂ, ਸਾਡੇ ਕੋਈ ਨੀ ਖਾਂਦਾ ਬਾਹਰੋਂ, ਅਸੀਂ ਵਧੀਆ ਆਪਣੇ ਘਰੇ ਬਣਾ ਕੇ, ਸਬਜ਼ੀ ਰੋਟੀ, ਅਚਾਰ ਵਗੈਰਾ ਸਾਰੇ ਸਾਡੇ ਘਰੇ ਤਿਆਰ ਕੀ ਤੇ ਹੋਏ ਨੇ ਅਸੀਂ ਉਹੀ ਖਾਂਦੇ ਹਾਂ।
ਅੱਛਾ ਨਹੀਂ ਬੱਚਿਆਂ ਨੂੰ ਵੀ ਮਨਾ ਕਰਨਾ ਚਾਹੀਦਾ ਫਾਸਟ ਫੂਡ ਵਗੈਰਾ ਨਹੀਂ ਖਾਣਾ ਚਾਹੀਦਾ। ਜਿਹੜੇ ਬੱਚੇ ਫਾਸਟ ਫੂਡ ਵਗੈਰਾ ਖਾਂਦੇ ੲੈ, ੳਹਨਾ ਨੂੰ ਤੁਸੀਂ ਆਪ ਸਮਝਾਇਆ ਕਰੋ ਤੁਹਾਡੇ ਜਿਹੜੇ ਖਾਂਦੇ ਆ ਜੀ।
ਅੱ ਨਹੀਂ ਮੇਰਾ ਮਤਲਬ ਕਿ ਮੈਂ ਤਾਂ ਖੁੱਦ ਜਿਵੇਂ ਮੇਰੇ ਮੰਮੀ ਪਾਪਾ ਕੋਲ ਹੀ ਆ ਮੇਰਾ ਵਿਆਹ ਵ ਵਗੈਰਾ ਨਹੀਂ ਹੋਇਆ।
ਅੱਛਾ ਅੱਛਾ
ਮੇਰੇ ਭੈਣ ਭਰਾ ਨੇ ਉਹ ਵੀ ਮਤਲਬ ਕੋਈ ਨੀ ਖਾਂਦਾ ਸਾਡੇ। ਹੈਲੋ
ਚਲੋ ਹਾਂਜੀ ਹਾਂਜੀ ਹੈਲੋ
ਖਾਣਾ ਚਾਹੀਦਾ ਕਿਸੇ ਨੂੰ ਜਿਵੇਂ ਨਹੀਂ ਪਸੰਦ ਹੁੰਦਾ ਸ਼ੁਰੂ ਤੋਂ ਤਾਂਈ ਤੇ ਸਾਡੇ ਘਰੋਂ ਜਿਵੇਂ ਮਤਲਬ ਕੋਈ ਨੀ ਖਾਂਦਾ ਤੇ ਸਾਡੇ ਉਹੀ ਜਿਵੇਂ ਊਈ ਰੂਲ ਚੱਲ ਰਿਆ ਕੋਈ ਨਹੀਂ ਖਾਂਦਾ ਸਾਡੇ
ਹਾਂਜੀ
ਹਾਂ ਸਾਡੇ ਘਰੋਂ ਜਿਵੇਂ ਹਾਂ ਐਵੇਂ ਤਾਂ ਹੈ ਵੀ ਕਦੇ ਕਦੇ ਖਾ ਲਈਦਾ ਪਰ ਐਵੇਂ ਨੀ
ਹਾਂਜੀ ਹਾਂਜੀ ਨਹੀ ਕਦੇ ਕਦੇ ਸਵਾਦ ਲੈਣਾ ਹੈ ਜੇ ਥੋੜਾ ਬਹੁਤ ਖਾਣ ਟੇਸਟ ਚਾਹੀਦਾ ਏ ਤੇ ਫਿਰ ਤਾਂ ਖਾ ਲੈਣਾ ਚਾਹੀਦਾ ਏ, ਹੋਰ ਤੁਹਾਡਾ ਇੰਟਰਨੈਟ ਨਹੀਂ ਹੈਗਾ ਜੀ ਇਦਾਂ ਕੁਛ ਵਿਚਾਰ ਏ ਜੀ, ਜਦ ਤੋਂ ਇੰਟਰਨੈਟ ਸ਼ੁਰੂ ਹੋਇਆ। ਕਿਆ ਸੁਨੂੰ ਕਿਆ ਸਾਨੂੰ ਬੈਨੀਫਿਟਸ ਹੋਏ ਨੇ ਹੋਹਦੇ ਜਾਂ ਕਿਆ ਨੁਕਸਾਨ ਹੋਏ ਨੇ।
ਨਹੀਂ ਉਹ ਤਾਂ ਪੀਂਦੇ ਹੀ ਆ ਸਾਰੇ।
ਹਾਂਜੀ ਹਾਂਜੀ ਵੈਸੇ ਬਤਾਵਾ ਕੀ ਜਿੰਨੇ ਥੋੜਾ ਨਾ ਜਿੰਨੇ ਥੋੜਾ ਜਿਨੇ ਫਾਸਟ ਫੂਡ ਅਗਰ ਖਾਣਾ ਨਾ ਥੋੜ੍ਹਾ ਚਾਜ਼ਦਾ ਖਾ ਲੇ ਪਰ ਰੋਜ਼ ਰੋਜ਼ ਰੋਜ਼ ਰੋਜ਼ ਨਹੀਂ ਖਾਣਾ ਚਾਹੀਦਾ।
ਉਹ ਸਾਡੇ ਸਾਡੇ ਸਰੀਰ ਵਸਤੇ ਨਾ ਮਤਲਬ ਬੇਕਾਰ ਹੁੰਦਾ।
ਹਾਂਜੀ ਤੇ ਵੈਸੇ ਮੈਗੀ ਵਗੈਰਾ ਹੋਵੇ ਨਿਊਡਲ ਵਗੈਰਾ ਹੋਵੇ ਤੇ ਪੀਜ਼ਾ ਹੋਵੇ, ਬਰਗਰ ਹੋਵੇ ਉਹ ਵੈਸੇ ਅਸੀਂ ਘਰੇ ਬਣਾ ਲੈਂਦੇ ਹਾਂ, ਜਿਵੇਂ ਘਰੇ ਸਾਡੇ ਸਬਜ਼ੀਆਂ ਹੈਗੀਆਂ ਮੈਂ ਤੁਹਾਨੂੰ ਦੱਸਿਆ ਸੀ।
ਹਾਂਜੀ ਬਿਲਕੁਲ ਜੀ ਨਹੀਂ ਘਰੇ ਮੇਰੀ ਮੰਮੀ ਵੀ ਘਰੇ ਹੀ ਬਣਾਉਂਦੀ ੲੈ ਕਦੀ ਨੂਡਲਸ ਬਣਾਉਣੇ ਹੋਣ ਜਾਂ ਮੋਮੋਜ਼ ਯਾਂ ਫਿਰ ਪੀਜ਼ਾ ਵਗੈਰਾ ਯਾਂ ਮਤਲਬ ਕੁਛ ਹੋਏ ਸੈਂਡਵਿਚ ਵਗੈਰਾ ਬਣਾਨਾ ਹੋਏ ਤੇ। ਮੰਮੀ ਵੀ ਘਰੇ ਬਣਾ ਲੈਂਦੀ ਆ ਪਰ ਬਾਹਰ ਦਾ ਨੀ ਖਾਣ ਦਿੰਦੇ ਘਰ ਦੇ। ਬਾਹਰ ਦਾ ਕਹਿੰਦੇ ਨੇ ਘੱਟ ਈ ਖਾਇਆ ਕਰੋ। ਕਹਿੰਦੇ ਨੇ ਘਰ, ਘਰ ਫਰੈਸ਼ ਹੁੰਦਾ ਬਾਹਰ ਪਤਾ ਨੀ ਕੀ ਪਾਂਦੇ ਨੇ ਕੀ ਨੀ ਪਾਂਦੇ।
ਹਾਂਜੀ ਤੇ ਜਿਵੇਂ ਆਪਾਂ ਵੀਡੀਓ ਵੇਖਦੇ ਆ ਸੋਸ਼ਲ ਮੀਡੀਆ ਤੇ
ਹਾਂਜੀ-ਹਾਂਜੀ ਜਿਦਾਂ ਆਪਾਂ ਵੀਡੀਓ ਦੇਖਦੇ ਆ ਜੀ ਗੰਦੇ-ਮੰਦੇ ਹੱਥਾਂ ਨਾਲ ਬਣਾ ਦਿੰਦ
ਹਾਂਜੀ ਤੇ ਜਦੋਂ ਆਪਾਂ ਮਤਲਬ ਕਿ ਤੇ ਜਾਂਦੇ ਆ ਉੱਥੇ ਵੀ ਉਹ ਸਟਾਲਾਂ ਜਿਹੀਆਂ ਲੱਗੀਆਂ ਹੁੰਦੀਆਂ ਕਿੰਨੀ ਜ਼ਿਆਦਾ ਉੱਥੇ ਆਸੇ ਪਾਸੇ ਕਿੰਨਾ ਕੂੜਾ ਪਿਆ ਹੁੰਦਾ ਤੇ ਉਹਦੇ ਉੱਤੇ ਈ ਉਹ ਬਣਾਂਦੇ ਐ।
ਸਈ ਗੱਲ ਐ ਜੀ ਕਿ ਕੁੱਛ ਐ ਜਿਹੜੇ ਚੋਮੀਨ ਵਗੈਰਾ ਦੇ ਸਟੋਲ ਹੁੰਦੇ ਨੇ। ਜਦੋਂ ਥੋੜਾ ਸੀਜ਼ਨ ਆਂਦਾ ਬਾਰਿਸ਼ ਆਲਾ ਮ ਮੱਛਰ ਵਗੈਰਾ ਹੋ ਜਾਂਦੇ ਨੇ ਵਿੱਚ ਸਭ ਫਰਾਏ ਹੋਰ ਹੁੰਦੇ ਨੇ ਨਾਲ।
ਹਾਂਜੀ ਤੇ ਕਦੋਂ ਦਾ ਉਹਨਾਂ ਦਾ ਸਟੋਰ ਤਾ ਹੋਇਆ ਹੁੰਦਾ ਤੇ ਉਈ ਬਸ ਉਹ ਪਾ ਦਿੰਦੇ ਆ ਉਹਦੇ ਵਿੱਚ।
ਬਿਲਕੁਲ ਜੀ, ਨਈ-ਨਈ ਫਾਸਟ ਫੂਡ ਤਾਂ ਬ ਖਾ
ਨੁਕਸਾਨ ਹੁੰਦਾ ਉਹਦਾ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ, ਉਹਦੇ ਨਾਲ ਆਪਣਾ ਜਿਆਦਾ-ਜ਼ਿਆਦਾ ਫਾਸਟ ਫੂਡ ਖਾਓਗੇ ਤੇ ਆਪਣਾ ਸਰੀਰ ਖਰਾਬ ਹੋਏਗਾ ਤੇ ਪੇਟ ਮੋਟਾ ਹੋਏਗਾ ਜਾਂ ਬਿਮਾਰੀਆਂ ਲੱਗਣਗੀਆਂ।
ਇਸੀ ਕਰਕੇ ਫਾਸਟ ਫੂਡ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਸਭ ਸੇ ਵਧੀਆ ਘਰ ਦੀ ਰੋਟੀ। ਰੋਟੀ ਖਾਓ ਸਿੰਮਪਲ।
ਹਾਂਜੀ ਸਾਡੇ ਵੀ ਇਹੀ ਹੈ ਜੀ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ।
ਹਾਂਜੀ।
ਜੇ ਛੋਟੇ ਬੱਚੇ ਜਿਹੜੇ ਖਾ ਲੈਂਦੇ ਆ ਕਈ ਬੜੀ ਜਲਦੀ ਬਿਮਾਰ ਹੋ ਜਾਂਦੇ ਆ ਕਿਸੇ ਨੂੰ ਕੁਛ ਹੋ ਜਾਂਦਾ ਕਿਸੇ ਨੂੰ ਕੁਛ।
ਤੇ ਮੈਂਦਾ ਪੱਚਦਾ ਨੀ ਨਾ ਐਨੀ ਜਲਦੀ, ਹਾਂਜੀ।
ਪਹਿਲਾਂ, ਪਹਿਲਾਂ ਆਲੇ ਬਜ਼ੁਰਗ ਸੀ ਉਹ ਇਹੋ ਜਿਹਾ ਕੁੱਝ ਨਈ ਖਾਂਦੇ ਸੀ ਉਹ ਕਿੰਨੇ ਸੌ ਸੌ।
ਉਹ ਹਜੇ ਤੱਕ ਹਾਂਜੀ-ਹਾਂਜੀ ਹੁਣ ਏਧਰ ਕੋਈ ਸੱਠ ਨੀ ਟੱਪਦਾ, ਸੱਠ ਸੱ ਪ੍ਰਯੋਜਨ ਈ ਵੱਡੀ ਗੱਲ ਐ, ਉਹ ਹੁਣ-ਹੁਣ ਅੱਜ-ਕੱਲ੍ਹ ਤੇ ਫਾਸਟ ਫੂਡ ਨਾ ਇੱਕ ਟਰੈਂਡ ਬਣ ਚੁੱਕਿਆ ਹੁਣ ਇਹ ਜਿੱਦਾਂ ਐਪਲੀਕੇਸ਼ਨ ਚੱਲ ਗਿਆ ਬਰਗਰ ਕਿੰਗ, ਕੇ ਐੱਫ ਸੀ ਵਗੈਰਾ। ਘਰੇ ਬੈਠੇ-ਬੈਠੇ ਬੰਦਾ ਜਮੈਟੋ ਜਮੂ ਕਦੋ ਔਡਰ ਕਰ ਦਿੰਦਾ ਆਪੇ ਈ ਘਰ ਆ ਜਾਂਦੇ ਨੇ ਲੈ ਕੇ ਬੰਦੇ ਨੂੰ ਆਪੇ ਮਤਲਬ ਜਾਣ ਦਾ ਵੀ ਕਸ਼ ਕੁਛ ਨੀ ਕਰਨਾ ਪੈਂਦਾ।
ਹਾਂਜੀ ਇਹ ਤਾਂ ਹੈ। ਸਾਨੂੰ ਪਤਾ ਤਾਂ ਹੁੰਦਾ ਨੀ ਵੀ ਉਹ ਕਦੋਂ ਦਾ ਉਹਨਾਂ ਦਾ ਸਟੋਰ ਕੀਤਾ ਹੋਇਆ ਹੁੰਦਾ ਅ ਵੀ। ਕੋਈ ਬਰਤਨ ਚੋਂ ਪਾ ਕੇ ਉਹ ਬਣਾਂਦੇ ਐ ਕੀ ਪਤਾ ਉਹ ਸਾਫ਼ ਹੋਵੇ ਨਾ ਹੋਵੇ।
ਅੱਜ-ਕੱਲ੍ਹ ਐਵੀ ਫੋਨ ਤੋਂ ਔਡਰ ਕਰ ਦਿੰਦੇ ਆ ਕਿਆ ਪਤਾ ਕੀ ਵਿਚ ਪਾਕੇ ਦੇ ਰਿਆ ਕੀ ਨੀ ਹੱਥ। ਤਾਂ ਸਾਫ਼ ਐ ਇਹ ਨੀ ਐ ਬਸ ਖਾਣ ਮਤਲਬ ਹੁੰਦੇ ਕੁਛ ਬੰਦਿਆ ਨੂੰ ਤੇ।
ਹਾਂਜੀ ਤੇ ਬਾਅਦ 'ਚ ਬਿਮਾਰ ਵੀ ਹੋ ਜਾਂਦੇ ਨਾਲ। ਨਾਲ ਈ ਬਸ ਉਹ ਨਾ ਐਵੇਂ ਸਮਝਦੇ ਨੀ ਵੀ ਸਾਡੇ ਵੱਡੇ ਸਾਨੂੰ ਸਮਝਾਉਂਦੇ ਆ ਵੀ ਘਰਦਾ। ਖਾਣਾ ਖਾਓ ਵਧੀਆ।
ਉਹ ਨੀ ਸਮਝਦੇ ਜੀ ਉਹਨਾਂ ਨੂੰ ਤਾਂ ਇਹ ਚਾਈਦਾ ਬਸ ਆਪਾਂ ਖਾਨਾ ਬਾਅਦ 'ਚ ਚਾਹੇ ਫਿਰ ਅਗਰ। ਸੌ ਰੁਪਏ ਦੀ ਚੀਜ਼ ਖਾਈ ਤੇ ਦੋ ਸੌ ਰੁਪਏ ਦਵਾਈ ਤੇ ਲੱਗਦੇ ਨੇ।
ਹਾਂਜੀ ਤੇ ਘਰੇ ਕਿੰਨਾ ਵਧੀਆ ਦੁੱਧ ਹੁੰਦਾ ਘਿਓ ਮ
ਬਿਲਕੁਲ ਜੀ, ਬਿਲਕੁਲ, ਸਈ ਗੱਲ ਏ, ਘਰ ਦਾ ਕੱਢੋ।
ਹਾਂਜੀ। ਤੇ ਨਾਲੇ ਸਿਹਤ ਵਧੀਆ ਰਹਿੰਦੀ ਏ ਤੇ ਘਰਦੇ ਵੀ ਖੁਸ਼ ਤੇ ਆਪਾਂ ਵੀ ਖੁਸ਼।
ਤਿੰਨੋ ਟਾਈਮ ਕਦੀ ਸਵੇਰੇ ਨਾਨ ਖਾਣ ਚਲੇ ਗਏ, ਦੁਪਹਿਰੇ ਭਟੂਰੇ ਖਾਣ ਚਲੇ ਗਏ, ਰਾਤੀ ਆਪਣਾ ਫਾਸਟ ਫੂਡ ਬਰਗਰ ਚੋਮਿਨ ਵਗੈਰਾ ਖਾ ਲੀਏ ਠੀਕ ਐ ਜੀ ਏਦਾਂ ਨੀ ਕਰਨਾ ਚਾਈਦਾ ਘਰ ਦੀ ਰੋਟੀ ਵੀ ਖਾਣੀ ਚਾਈਦੀ ਐ।
ਸ਼ਹਿਰਾਂ 'ਚ ਤਾਂ ਆ ਈ ਚੱਲਦਾ ਜਿਹੜੇ ਬੱਚੇ ਬਾਹਰ ਰਹਿੰਦੇ ਆ ਉਹ। ਹੋਟਲਾਂ 'ਚ ਤੇ ਹੋਰ ਉਹ ਤਾਂ ਬਸ ਉਹਨਾਂ ਨੂੰ ਬਣਾਉਣ ਤਾਂ ਔਖਾ ਲੱਗਦਾ।
ਸਈ ਗੱਲ ਆਪਣਾ ਓਡਰ ਕਰਤਾ ਚੱਲ ਚੀਜੀ ਆਗੀ ਘਰ।
ਹਾਂਜੀ, ਮੈਨੂੰ ਤਾਂ, ਐਵੇਂ ਆ ਵੀ। ਚਲੋ, ਵਧੀਆ ਆਪਾਂ ਪਿੰਡ ਚ ਰਹਿੰਦੇ ਹਾਂ, ਵਧੀਆ ਆਪਾਂ, ਮਤਲਬ। ਦੁੱਧ ਵਗੈਰਾ, ਪੀਂਦੇ ਹਾਂ, ਵਧੀਆ ਆਪਣਾ ਸਰੀਰ ਰਹਿੰਦਾ ਹੈ।
ਹਮ, ਹਾਂਜੀ, ਯਾਰ ਇਹੀ ਹੁੰਦਾ ਪਿੰਡ ਵਗੈਰਾ ਆਪਾਂ ਜਿੱਦਾਂ ਹੁੰਦਾ ਮਤਲਬ ਵੇਖਿਆ। ਕ ਬੰਦਿਆਂ ਨੂੰ, ਆਪ ਆਪਣੀਆ, ਗਾਵਾਂ ਮੱਝਾਂ ਪਾਲੀਆ ਹੁੰਦੀ ਆ, ਦੁੱਧ ਘਰ ਦਾ, ਮੱਖਣ ਘਰ ਦਾ, ਘਿਓ ਘਰ ਦਾ। ਕਿਉਂ, ਹੋਰ ਵਧੀਆ, ਚੁਸਤੀ ਰਹਿੰਦੇ ਆ, ਸ਼ਹਿਰ ਵਾਲੇ ਬੰਦੇ ਦੇ, ਬਸ ਬਰ ਦੇ ਭਰੋਸੇ। ਕਿਆ ਬਾਹਰ ਦਾ, ਡਿਪੈਂਡ ਹੈ, ਖਾਣਾ ਉਹਨਾਂ ਨੂੰ।
ਹਾਂਜੀ,
ਹਾਂਜੀ, ਹਾਂਜੀ। ਉਹਨੂੰ, ਸਾਡੀ ਮੰਮੀ ਵੀ ਘਰੇ ਮੱਖਣ ਵਗੈਰਾ ਕੱਢਦੀ ਆ। ਬਾਹਰ ਦਾ ਅਲਾਊਡ ਹੀ ਨੀ ਕਰਦੀ, ਬਿਲਕੁਲ ਵੀ।
ਹਮ।
ਘਰੇ ਪਨੀਰ ਕੱਢ ਲਿਆ ਨਾਲ, ਹਾਂਜੀ-ਹਾਂਜੀ।
ਅਸੀਂ ਸਾਰਾ ਜਿਵੇਂ ਔਰਗੈਨਿਕ ਈ ਘਰੇ ਜਿਵੇਂ ਸਾਡੇ ਸਬਜ਼ੀਆਂ ਹੋਵੇ ਆ, ਦੁੱਧ ਵਗੈਰਾ ਸੀ ਸਾਰਾ ਕਰਦਾ ਹੀ ਹੁੰਦਾ।
ਅੱਜ-ਕੱਲ੍ਹ ਦੇ ਬਾਹਰ ਵੀ ਡੁਪਲੀਕੇਟ ਪਨੀਰ ਆਣ ਲੱਗ ਗਏ ਨੇ ਹੈਨਾ।
ਨਹੀਂ, ਅਸੀਂ ਤਾਂ ਘਰੇ ਹੀ ਬਣਾ ਲੈਂਦੇ ਆ, ਜਦੋਂ ਜੀਅ ਕਰਦਾ ਉਦੋਂ
ਹਾਂਜੀ-ਹਾਂਜੀ ਬਿਲਕੁਲ ਜੀ ਅਸੀ ਆਪਾਂ ਖੁਦ ਜਦੋਂ ਮੰਮੀ ਨੇ ਬਣਾਣਾ ਹੁੰਦਾ ਫੇਰ ਘਰੇ ਕੱਢ ਲੈਂਦੇ ਆ ਦੁੱਧ ਚ ਅ ਪਤਾ ਨੀ ਕੀ ਪਾਂਦੇ ਨੇ, ਉਹਨੂੰ ਕੱਢ ਕੁੱਢ ਕੇ ਆਪੇ ਪਨੀਰ ਕੱਢ ਲੈਂਦੇ ਆ।
ਹਾਂਜੀ-ਹਾਂਜੀ, ਤਾਂ ਹੀ। ਅਸੀਂ ਤਾਂ ਮਿਠਾਈਆਂ ਵੀ, ਜਿਵੇਂ ਉਹ ਪਨੀਰ ਨਾਲ ਰਸਗੁੇ ਵਗੈਰਾ
ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ।
ਹਾਂਜੀ, ਨਾਲੇ ਪੂਰਾ ਪਰਿਵਾਰ ਖਾਂਦਾ ਵਧੀਆ ਲੱਗਦਾ ਹੁਣ ਜਿਹੜਾ ਆਪਾਂ ਬਾਹਰੋਂ ਖਾਣਾ ਲੈ ਆਣੇ ਆ। ਪੀਜ਼ਾ, ਬਰਗਰ, ਉਹ ਸਾਡੇ ਦਾਦ-ਦਾਦੀ ਤਾਂ ਖਾ ਨਹੀਂ ਸਕਦੇ।
ਹਾਂਜੀ, ਅਰੇ ਅੱਜ ਕੱਲ੍ਹ ਤੇ ਬਾਹਰ ਵੇਖੋ, ਤੁਸੀਂ ਜਿੱਦਾਂ ਮਿਠਾਈਆਂ ਵਗੈਰਾ ਪਈਆਂ ਉੱਥੇ ਸਾਰੇ ਪਰ ਮੱਖਿਆ ਜਿਹਾ ਹੁੰਦੀ ਏ ਬੈਠੀਆਂ ਹੋਈਆਂ।
ਮਤਲਬ ਉਹ ਸਫਾਈ ਜਿਹ ਹੈ ਹੀ ਨੀ ਬਿਲਕੁਲ ਵੀ
ਨੁਕਸਾਨ ਤਾਂ ਨਾਲ ਹੀ ਹੁੰਦਾ। ਉਹਨਾਂ ਦਾ ਪਰ ਉਹ ਨਾ ਮਤਲਬ ਧਿਆਨ ਨੀ ਦਿੰਦੇ, ਬੱਚੇ ਮਾਂ-ਪਿਓ ਦੀ ਗੱਲ ਨੀ ਮੰਨਦੇ ਅੱਜ-ਕੱਲ੍ਹ
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ। ਉਹ ਬੱਚੇ ਲਾਲਚ ਕਰਕੇ ਖਾ ਜਾਂਦੇ ਆ‌ ਫੇਰ ਬਾਅਦ ਚੋਂ ਫੇਰ ਬਹਿ ਜਾਂਦੇ ਆ ਮੇਰਾ ਪੇਠ ਦਰਦ ਹੋ ਰਿਹਾ। ਮੰਮੀ ਮੇਰਾ ਇਹ ਦਰਦ ਹੋ ਰਿਹਾ। ਮੇਰਾ ਉਹ ਦਰਦ ਹੋ ਰਿਹਾ।
ਹਾਂਜੀ, ਤੇ ਉਹ ਸਾਡੇ ਮੁਕਾਬਲੇ ਤਾਂ ਕੁਛ ਵੀ ਨੀ।
ਪਰ ਕੋਈ ਕੋਈ ਤੇ ਕੁੜੀਆਂ ਇਨੀ ਮੋਮੋ ਦੀਆਂ ਸ਼ੌਕੀਨ ਹੁੰਦੀਆਂ। ਬਸ, ਤਿੰਨੋ ਟਾਈਮ ਮੋਮੋਸ ਹੀ ਖਵਾਦੋ, ਹਾਂ ਸਹੀ ਗੱਲ ਐ। ਸਾਡੇ ਇੱਧਰ ਬਥੇਰੀਆਂ ਹੈਗੀਆਂ ਇਹੋ ਜਿਹੀਆਂ। ਆਪਾਂ ਜੀ ਜਿੱਦਾਂ ਸ਼ਹਿਰ ਚ ਰਦੇ ਹਾਂ ਨਾ, ਸਾਡਾ ਉੱਧਰ ਸ਼ਹਿਰ ਵਿਚ ਆਮ ਗੱਲ ਮਤਲਬ ਰੋਟੀ ਦਾ ਖਾਂਦੀ ਨ ਕੋਈ ਗਿਰਾ ਖਾ ਕੇ, ਬਸ ਆਪਣਾ ਸਾਰ ਲੈਂਦੇ। ਗੋਲ ਗੱਪੇ ਖਾ ਲਏ, ਮੋਮੋਸ ਹਲੇ ਹਾਂ, ਇਦਾਂ ਆਪਾਂ ਲਾਈਫ ਦੇਖਦੇ ਆਂ। ਗੋਲ ਗੱਪੇ ਖਾ ਲਏ, ਮੋਮੋਜ਼ ਖਾ ਲਏ, ਹਾਂਜੀ-ਹਾਂਜੀ ਆਪ। ਉਹ ਫਿਰ ਚੈਲੇਂਜ ਬਾਅਦ ਚ ਸਾਰੇ ਨਿਕਲਦੇ ਨੇ ਬਿਲਕੁਲ ਜੀ ਬਿਲਕੁਲ, ਵੈਸੇ ਫਾਸਟ ਫੂਡ ਬ ਘੱਟ ਹੀ ਖਾਣਾ ਚਾਹੀਦਾ, ਸਭਸੇ ਵਧੀਆ ਇਹ ਹੀ ਹੈ ਘਰ ਦੀ ਰੋਟੀ ਰੋਟੀ ਖਾਓ। ਵਧੀਆ ਰਹਿੰਦਾ ਜੀ।
ਹਾਂਜੀ ਠੀਕ ਐ ਜੀ ਸਤਿ ਸ੍ਰੀ ਅਕਾਲ।